ਹੈਲੋ
ਹੈਲੋ
ਸਤਿ ਸ੍ਰੀ ਅਕਾਲ ਜੀ
ਭੈਣ ਜੀ
ਕੀ ਹਾਲ ਨੇ ਜੀ ਤੁਹਾਡੇ?
ਘਰ ਬਾਰ ਠੀਕ ਹੈ ਸਭ?
ਸਭ ਵਧੀਆ ਜੀ ਤੁਸੀਂ ਸੁਣਾਓ ਸਭ ਠੀਕ ਠਾਕ ਹੈ
ਹਾਂਜੀ ਸਤਿਗੁਰੂ ਦੀ ਕਿਰਪਾ ਹੈ ਜੀ
ਦਰਸ਼ਨ ਨ ਦਿੱਤੇ ਭਾਜੀ ਤੁਸੀਂ
ਭਾਜੀ ਕੀ ਕਰੀਏ ਏਦਾ ਪ੍ਰਦੂਸ਼ਣ ਵਧੀਆ ਪਿਆ ਇੱਥੇ ਸਾਹ ਲੈਣਾ ਔਖਾ ਹੋ ਗਿਆ ਸਾਡੇ ਹਲੂੜਥ ਅਸਥਮਾ ਹੋਇਆ ਪਿਆ
ਪ੍ਰਦੂਸ਼ਣ ਤੇ ਸੱਚੀ ਭਾਜੀ ਬਹੁਤ ਹੋ ਗਿਆ ਚਾਹ ਲੈਣਾ ਔਖਾ ਹੋਇਆ ਹੋਇਆ ਇਨੇ ਗੱਡੀਆਂ ਵੱਧ ਗਈਆਂ ਨੇ ਧੂੰਆਂ ਹੀ ਧੂੰਆਂ ਚਾਰੋ ਤਰਫ ਧੂੰਆਂ ਫੈਲਿਆ ਪਿਆ ਜਰਾ ਕਿੱਥੇ ਬਾਹਰ ਜਾਈਏ ਜਰਾ ਕਿੱਥੇ ਬਾਹਰ ਜਾਂਦੇ ਹਾਂ
ਬਾਹਰ ਜਾਓ ਤਾਂ ਪੂਰਾ ਰੰਗ ਹੀ ਕਾਲਾ ਹੋ ਜਾਂਦਾ ਇੰਦਾ ਧੂੰਆ ਇੰਨੀ ਟੁੱਟੀ ਹੈਗੀ ਹੈ ਬਾਹਰ ਸਾਹ ਲੈਣਾ ਔਖਾ ਹੋਇਆ ਪਿਆ
ਜਰਾ ਅ ਬਾਹਰ ਜਾਈਏ ਤੇ ਇਸ ਤਰ੍ਹਾਂ ਗੱਡੀਆਂ ਦੇ ਚਝਮੂਲਿਆਂ ਚ ਫਸ ਜਾਂਦੇ ਹਾਂ ਕਿ ਇੱਧਰੋਂ ਗੱਡੀ ਕੱਢਣੀ ਉੱਧਰੋਂ ਗੱਡੀ ਕੱਢਣੀ ਔਖੀ ਹੋਈ ਪਈ ਪਰੇਸ਼ਾਨੀ ਚ ਪੈ ਜਾਂਦੇ ਹਾਂ ਬਜ਼ੁਰਗ ਬੰਦਾ ਤੇ ਬਜ਼ੁਰਗ ਬੰਦਾ ਤੇ ਸਕੂਟਰ ਹੀ ਨਹੀਂੀ ਚਲਾ ਸਕ ਦਾ ਅੱਜ ਕਲ੍ਹ ਉਹ ਬੁਰਾ ਹਾਲ ਹੋ ਗਿਆ ਕਿਸੇ ਦੀ ਲੱਤਾਂ ਨਾਲ ਚਲਦੀਆਂ ਹੋਉਣ ਤੇ ਕਿਸਥਰ੍ਹਾਂ ਸਕੂਟਰ ਚਲਾ ਕੇ ਉਹ ਪੋਲਿਊਸ਼ਨ ਨੂੰ ਸਾਫ਼ ਸਾਈਡ ਤੇ ਕਰੇ ਇੰਨਾ ਪੋਲਿਊਸ਼ਨ ਵੱਧਦਾ ਜਾ ਰਿਹਾ ਕਿ ਕੀ ਦੱਸਾਂ ਮੈਂ
ਸਾਡੀ ਸਰਕਾਰ ਵੀ ਇਹੋ ਜਿਹੀ ਨਿਕਮੀ ਹੈਗੀ ਹੈ ਕੁਛ ਕੰਮ ਹੀ ਨੀ ਕਰਦੀ
ਕੂੜਾ ਗਲੀਆਂ ਚ ਦੇਖੋ ਤਾਂ ਕੂੜਾ ਨੀ ਕੋਈ ਚੁੱਕਣ ਆਉਂਦਾ ਬਦਬੂ ਹੀ ਬਦਬੂਈ ਵੀ ਮੱਖੀਆਂ ਪ ਬਣਾਉਂਦੀਆਂ ਵੀ ਬਿਮਾਰੀਆਂ ਚ ਵੱਧਣੀਆਂ ਨੇ ਤੇ ਨਾਲ
ਉਹਨਾਂ ਨੇ ਤੂੰ ਨੀ ਤੂੰ ਨੀ ਪ੍ਰਦੂਸ਼ਣ ਵਧਾਇਆ ਪਿਆ ਹੈ ਜਦ ਤੂੰ ਪੜ੍ਹਨਾ ਬੈਠਦੇ ਆ ਕੋਈ ਸਾਡਾ ਪੁੱਤਰ ਪੜ੍ਹਨ ਬੈਠਦਾ ਉਹ ਸਣੇ ਗਾਣੇ ਲਾ ਲੈਂਦੇ ਆ ਥੱਲੇ ਬੈਟ ਬਾਲ ਖੇਡਦੇ ਰਹਿੰਦੇ ਕ ਢਕ ਲਾਈ ਹੋਈ ਹੈ ਨਾ ਕੋਈ ਪੜ੍ਹ ਸਕਦਾ ਨਾ ਕੁਛ ਕਰ ਸਕਦਾ ਹੈ ਤੁਹਾਨ ਪ੍ਰਦੂਸ਼ਣ ਕੀਤਾ ਤਾ ਪਿਆ
ਇਹ ਸੋਹਣਾ ਦੁਸ਼ਵਾਰ ਹੋਇਆ ਭਠਾਂਠਾਂ ਆਵਾਜਾਂ ਉੱਧਰ ਮਕਾਨ ਬਣਦੇ ਨੇ ਉੱਧਰ ਮਕਾਨ ਬਣਦੇ ਨੇ ਕਦੇ ਕਿੱਧਰ ਅਮਲਵਾ ਰਹੇ ਕਦੇ ਕਿੱਰ ਅਮਲਵਾ ਰਹੇ ਇਹਨਾਂ ਨੇ ਪਰੇਸ਼ਾਨੀ ਵੱਡੀ
ਭੈਣ ਜੀ ਤੁਹਾਨੂੰ ਤਾਂ ਅਸਂ ਕੀ ਦੱਸੀਏ ਇੱਥੇ ਸਾਡਾ ਪਾਣੀ ਵੀ ਸਾਫ਼ ਨਹੀਂੀ ਆਉਂਦਾ ਜੇ ਇਥੇ ਪਾਣੀ ਪ੍ਰਦੂਸ਼ਣ ਵੀ ਹੋਇਆ ਪਿਆ
ਸਵੇਰੇ ਪਾਣੀ ਆਦਾ ਗੱ ਦੀ ਸਮੈੱਲ ਵਾਲਾ ਪਾਣੀ ਆਉਂਦਾ ਹੈ ਭਾਜੀ ਕਿਸ ਤਰ੍ਹਾਂ ਪੀਓ ਪਾਣੀ ਉਹ ਗੰਦਾ ਪਾਣੀ ਪੀ ਪੀਏ ਤੇ ਅਸੀਂ ਬਿਮਾਰ ਹੀ ਹੋਣਾ ਹੋਰ ਕੀ ਹੋਣਾ
ਬਿਮਾਰੀ ਤਾਂ ਇੰਨੀ ਲੱਗ ਪਈ ਹੈ ਕਿ ਡਾਕਟਰਾਂ ਨੇ ਵੀ ਆਪਣੇ ਹੱਥ ਖੜੇ ਕਰਦੇ
ਕੀ ਕਰੀਏ ਭਾਜੀ, ਬੜੀ ਪਰਸ਼ਾਨੀ ਹੋਈ ਪਯੀ ਏ।
ਡਾਕਟਰਾਂ ਨੇ ਵੀ ਆਪਣੇ ਹੱਥ ਖੜੇ ਕਰਤੇ ਹਨ।
ਕੀ ਦੱਸਾ ਭਾਜੀ ਬੁਖਾਰ ਹੀ ਨਹੀਂ ਉਤਰਦੇ ਪਏ ਅੱਜ-ਕੱਲ੍ਹ। ਬੱਚਿਆਂ ਨੂੰ ਇੰਨੇ ਬੁਖਾਰ ਚੜਦੇ ਪਏ ਨੇ ਕਿਸੇ ਨੂੰ ਪੀਲਿਆ ਹੋ ਗਿਆ ਤੇ ਕਿਸੇ ਨੂੰ ਕਿਛ ਹੋ ਗਿਆ ਈ ਬਿਮਾਰੀਆਂ ਹੀ ਨੀ ਖਤ ਖਤਮ ਹੋਂਗਈਆਂ ਮੱਛਰ ਇੰਨੇ ਵੱਧ ਗਏ ਨੇ ਜਰਾ ਕ ਦਰਵਾਜ਼ਾ ਖੋਲਦਾ ਜਾਂ ਮੱਛਰ ਬਿਨ ਨਾਂਦੇ ਅੰਦਰ ਬੜ ਆਂਦੇ ਨੇ। ਏਨੀ ਗੰਦਗ
ਪੈਸੇ ਤਾਂ ਏਨੇ ਟੈਕਸ ਪੈਸੇ ਏਨੇ ਲੈਂਦੇ ਹਨ ਤੇ ਕੰਮ ਕੁਛ ਨੀ ਕਰਾਂਦੇ ਗਟਰ ਹੀ ਗਟਰ ਖੋਲੇ ਪਏ ਹਨ। ਜਦੋਂ ਹ ਥੋੜੀ ਜਿਹੀ ਬਾਰਿਸ਼ ਆਵੇ ਪਰ ਮੀਂਹ ਪੈਂਦਾ ਤੇ ਏਥੇ ਪਾਣੀ ਪਾਣੀ ਪਰ ਜਾਂਦਾ। ਗਟਰ ਹੀ ਗਟਰ, ਬਦਬੂ ਬਦਬੂ ਭਰੀ ਪਈ ਏ ਏਨਾ ਨੇ। ਸਰਕਾਰ ਨਿਕੰਮੀ ਏ, ਵੋਟ ਨਾ ਦਯੋ ਸਰਕਾਰ ਨੂੰ।
ਭਾਜੀ ਕੀ ਦੱਸਾਂ ਮੈਂ ਇੰਨੀ ਪਰੇਸ਼ਾਨੀ ਵੱਧਦੀ ਪਈ ਏ। ਪ੍ਰਦੂਸ਼ਣ ਨੇ ਤਾਂ ਜੀਣਾ ਹਾਰਾਮ ਕਰਤਾ ਸਾਡੇ ਲੋਕਾਂ ਦਾ ਕਿੱਥੇ ਸਾਹ ਲਵੇ ਤੇ ਬੰਦਾ ਕਿੱਥੇ ਜਾਵੇ। ਏਨੀ ਪਰੇਸ਼ਾਨੀ ਹੋਈ ਪਈ ਏ। ਠਾਹ-ਠਾਹ ਚਾਰੋ ਤਰਫਾ ਆਵਾਜ਼ਾਂ ਆਂਦੀ ਪਈਆਂ ਨੇ ਗੰਦੀਆਂ ਹਵਾਵਾਂ ਚੱਲ ਪਯੀਆਂ ਨੇ ਬੰਦਾ ਸਾਹ ਲੈਣਾ ਉਖ
ਭੈਣ ਜੀ ਸਾਡੇ ਵ ਟੀਆਂ ਲੱਗੀਆਂ।
ਹੋਰ ਸੁਣਾਓ ਭਾਜੀ ਤੁਸੀਂ, ਹੋਰ ਘਰ ਪਰਿਵਾਰ ਸਭ ਠੀਕ ਏ ਤੁਹਾਡਾ।
ਔ ਵਿਚਾਰਾ ਕੁਛ ਵੀ ਖਾਂਦਾ ਪਯਾ ਪੇਟ ਖਰਾਬ ਹੋ ਗਿਆ।
ਤੇ ਗੰਦਾ ਪਾਣੀ ਪੀਣ ਨਾਲ ਭਾਜੀ ਏਹੀ ਹੋਣਾ ਉਲਟੀਆਂ ਲੱਗਣਗੀਆਂ, ਦਸਤ ਲੱਗਣਗੇ ਹੋਰ ਕੀ ਹੋਏਗਾ, ਏਹੀ ਹੋਣਾ।, ਭਾਜੀ ਕੀ ਕਰੋਗੇ ਪਰੇਸ਼ਾਨੀ ਵੱਧਦੀ ਜਾ ਰਹੀ ਏ ਕੁੱਛ ਖਾਧਾ ਪੀਤਾ ਹਜ਼ਮ ਹੋ ਰਹਾ ਤੇ ਫੇਰ ਪਰਸ ਹੀ ਨੇ ਪੇਟ ਖ਼ਰਾਬ ਹੋ ਜਾਣਾ ਕੀ ਕਰੋਗੇ ਕੁਛ ਕਰ ਨੀ ਸਕਦੇ। ਪਰੇਸ਼ਾਨੀ ਤੇ ਪਰੇਸ਼ਾਨੀ ਵੱਧਦੀ ਜਾ ਰਹੀ ਏ ਪਰੇਸ਼ਾਨੀ ਤੋਂ ਦੂਰ ਕਰਨ ਲਈ ਅਸੀਂ ਕੀ ਕਰਾਂਗੇ। ਕੁਛ ਨਾ ਕੁਛ ਸਾਨੂੰ ਤਾਂ ਉਪਾਏ ਕਰਨੇ ਹੀ ਪੈਣੇ ਨੇ।
ਅਸੀਂ ਕੀ ਕਰ ਸਕਦੇ ਹਾਂ ਭੈਣ ਜੀ ਅਸੀਂ ਤਾਂ ਟੈਕਸ ਭਰਦੇ ਆ ਸਰਕਾਰ ਦਾ ਕੰਮ ਏ।
ਸਰਕਾਰ ਦਾ ਕੰਮ ਤਾਂ ਹੈ ਪਰ ਅਸੀਂ ਲੋਕ ਸਫ਼ਾਈ ਤਾਂ ਰੱਖ ਹੀ ਸਕਦੇ ਆ ਭਾਜੀ। ਸਫਾਈ ਰੱਖੀਏ ਤੇ ਸਾਰੇ ਕੰਮ ਹੋ ਸਕਦੇ ਨੇ, ਅਸੀਂ ਆਪਣਾ- ਆਪਣਾ ਕੂੜਾ ਕੂੜੇ ਦਾਨ ਇੰਚ ਡਾਲੀਏ ਤੇ ਸ ਆਪਣਾ ਘਰ ਤੇ ਸਾਫ਼ ਆਪਣਾ ਘਰ ਆਪਣਾ ਘਰ ਤੇ ਅਸੀਂ ਸਾਫ਼ ਰੱਖ ਹੀ ਸਕਦੇ ਹਾਂ ਭਾਜੀ ਐਵੇਂ ਗੱਲਾਂ ਨਾ ਕਰੋ ਤੁਸੀਂ। ਤੁਸੀਂ ਅਸੀਂ ਦੋਸੀ ਜ ਮਿਲ ਕੇ ਕੰਮ ਕਰਨਾ ਤਾਂ ਹੀ ਤੇ ਕੰਮ ਹੋਣਾ ਨਹੀਂ ਤੇ ਕੰਮ ਹੋਣਾ। ਕੋਈ ਨੀ
ਨੌਕਰਾਨੀਆਂ ਰੱਖੀਆਂ ਪਈਆਂ ਇਨੀਆਂ। ਅਸੀਂ ਕੀ ਕਰੀਏ? ਅਸੀਂ ਪੈਸੇ ਦੇ ਸਕਦੇ ਹਾਂ, ਸਾਫ਼ ਤਾਂ ਔ ਕਰਨਗੀਆਂ, ਆਪਾਂ ਥੋੜ੍ਹੇ ਨਾ ਸਾਫ਼ ਕਰਾਂਗੇ।
ਨੌਕਰਾਣੀਆਂ ਨੂੰ ਵੀ ਤਾਂ ਸਮਝਾਣਾ ਪੈਂਦਾ ਨਾ ਭਾਜੀ ਪੇਲੇ ਕਿ ਇਹ ਕੰਮ ਕਰਨਾ ਤੇ ਇਹ ਕੰਮ ਕਰਨਾ। ਨਾਲਿਆਂ ਸਾਫ਼ ਘਰ ਦੀ ਨਾਲਿਆਂ ਭਰਿਆਂ ਹੋਣਗਿਆਂ ਤੇ ਘਰ ਹੀ ਖਰਾਬ ਹੋਣਗੇ। ਘਰ ਦੀ ਨਾਲੇ ਇੰਚ, ਨਾਲੀਆਂ ਵਿੱਚ ਅਸੀਂ ਕੂੜਾ ਕਰਕਟ ਨਾ ਪਾਈਏ ਤੇ ਘਰ ਸਾਡਾ ਸਾਫ਼ ਸੁਥਰਾ ਰਹਿ ਸਕਦਾ।
ਸਾਡੇ ਬਜ਼ੁਰਗ ਤੇ ਸਾਡੇ ਬਜ਼ੁਰਗ ਤੇ ਇੰਨੇ ਪਰੇਸ਼ਾਨ ਹੋ ਗਏ ਨੇ ਇਹ ਤਵਨੀ ਪ੍ਰਦੂਸ਼ਣ ਇੰਨਾ ਵੱਧ ਗਿਆ। ਸਾਡੇ ਬਜ਼ੁਰਗ ਤੇ ਇਨੇ ਪਰੇਸ਼ ਸ਼ਾਨ ਨੇ ਦੁਪਹਿਰੀ ਸੋਹਣਾ ਹੋਵੇ ਤੇ ਸੋ ਸਕ ਨੀ ਸਕਦੇ ਉਹ ਇੰਨੀ ਪਰੇਸ਼ਾਨੀ ਹੋ ਜਾਂਦੀ ਹੈ ਥੱਲੇ ਮੁੰਡੇ ਡਮ-ਡਮ, ਡਮ-ਡਮ ਢੋਲ ਵਜਾਦੇ ਰਹੇ। ਬੈਟਬਾਲ ਖੇਲਦੇ ਰਹਿੰਦੇ ਨੇ ਕੀ ਕਰੋਗੇ ਤੁਸੀਂ ਅ ਸਾਨੂੰ ਤੇ ਪਰੇਸ਼ਾਨੀ ਪਰੇਸ਼ਾਨੀ ਏ।
ਹੋੜ ਕੀ ਐ ਟੋਲ ਨੀ ਵ ਜਾਂਦੇ ਉਹ।
ਚਲੋ ਠੀਕ ਹੈ ਭਾਜੀ ਸਤਿ ਸ੍ਰੀ ਅਕਾਲ। ਚਲਦੀ ਆ ਘਰ ਫੇਰ ਓਕੇ ਜੀ।